ਕਿਵੇਂ ਭਾਅ ਜੀ, ਹੋਰ ਕੀ ਹਾਲ-ਚਾਲ?
ਵਧੀਆ ਭਾਜੀ ਵਧੀਆ, ਹੋਰ ਤੁਸੀਂ ਸੁਣਾਓ, ਠੀਕ-ਠਾਕ ਹੋ?
ਹਾਂਜੀ ਹਾਂਜੀ ਵਧੀਆ, ਹੋਰ ਕੀ ਕਰ ਰੇ?
ਬਸ ਕੁਛ ਨੀ ਭਾਜੀ ਅਪਣਾ ਹੂਣੇ ਰੋਟੀ ਖਾ ਕੇ ਹਟੇ ਅ। ਬੱਚੇ ਮਗਰ ਪਏਦੇ ਸੀ ਬਈ ਟ੍ਰਿੱਪ ਤੇ ਜਾਣਾ ਟ੍ਰਿੱਪ ਤੇ ਜਾਣਾ। ਸ਼ਿਮਲਾ ਕੈ ਰੇਣੇ ਭਾਜੀ।
ਬ ਸ਼ਿਮਲਾ ਅੱਛਾ ਅੱਛਾ, ਮੇਰੇ ਮੁੰਡੇ ਵੀ ਕੈ ਰੇ ਆ ਮਨਾਲੀ ਜਾਣਾ ਵੇ। ਬਸ ਹੁਣੂੰ ਬਾਰਿਸ਼ ਆ ਰੀ ਏ ਲੈਂਡ ਸਕੇਪ ਕਰਕੇ ਜਾ ਨੀ ਪਾ ਰੇ।
ਭਾਅ ਜੀ ਥੋੜ੍ਹੀ ਤੇਜ਼ ਬੋਲੋ।
ਮੈਂ ਕਿਆ ਮੇਰਾ ਮੁੰਡਾ ਵੀ ਕੈ ਰਿਆ ਸੀ ਇਤ ਜਾਣੈ ਮਨਾਲੀ।
ਅੱਛਾ, ਅੱਛਾ।
ਹਾਂ, ਬਸ ਹੁਣ ਲੈਂਡਸਕੇਪ ਆ ਗੀ ਏ, ਜਾ ਨੀ ਪਾਏ।
ਅੱਛਾ ਅੱਛਾ, ਮੈਂ ਵੀ ਭਾਜੀ ਇਤੇ ਸੋਚ ਰਿਆ ਬਈ ਸ਼ਿਮਲਾ ਚਲੀਏ। ਅਪਣਾ ਵੈਦਰ ਵਗੈਰਾ ਪੋਛ ਪੁੱਛ ਰਿਆ ਸੀ ਹੁਨੇ ਮੈਂ ਦੇਖ ਰਿਆ ਸੀ ਬਈ ਅਬ ਸਹੀ ਹੈਗਾ। ਠੰਡਾ ਮੋਲ ਏ ਵਰਨਾ ਇੱਥੇ ਤੁਆਨੂੰ ਪਤਾ ਈ ਏ ਕਿੰਨੀ ਗਰਮੀ ਹੈਗ
ਹਾਂ, ਓਹ ਤੇ ਹੈ ਬੜੀ ਗਰਮੀ ਏ ਬਥੇਰੀ।
ਹਾਂਜੀ ਐ ਬਸ ਦੋ-ਤਿੰਨ ਹੋਰ ਬਾਰਿਸ਼ਾਂ ਐਥੇ ਬੈ ਜਣ ਤਾਂ ਮੌਸਮ ਸਹੀ ਹੋਏਗਾ। ਵਰਨਾਂ ਤੇ ਭਾਜੀ ਬੜੀ ਗਰਮੀ ਹੈਗੀ ਏ ਐਥੇ ਹੁਣ ਅੱਜ-ਕੱਲ੍ਹ।
ਬੜੀ ਗਰਮੀ ਏ। ਐਥੇ ਤੇ ਬਾਰ ਨਿਕਲੇਆ ਨੀ ਜਾਂਦਾ।
ਸਹੀ ਗੱਲ ਏ ਭਾਜੀ ਸਹੀ ਗੱਲ ਏ। ਬਿਨਾਂ ਏ ਸੀ ਤੋਂ ਬੈਠਾ ਈ ਨੀ ਜਾੰਦਾ ਭਾਜੀ।
ਹੈਂ?
ਬਿਨਾਂ ਏਸੀ ਤੋਂ ਮੈਂ ਕਿਆ ਬੈਠਾ ਈ ਨੀ ਜਾਂਦਾ।
ਹਾਂ, ਬਿਲਕੁਲ-ਬਿਲਕੁਲ।
ਕਿੰਨਾ-ਕਿੰਨਾ ਪਾਣੀ ਪੀਣਾ ਪੈਂਦਾ ਭਾਜੀ ਤਾਂ ਕਰਕੇ ਮਸਾ ਸਹੀ ਰੈਣੇ ਆਂ। ਵਰਨਾ ਤੇ ਘਬਰਾਟ ਈ ਏਨੀ ਹੁੰਦੀ ਏ।
ਹਾਂ ਹਾਂ, ਓਹ ਤੇ ਹੈ। ਪਾਣੀ ਤੇ ਪੀਣਾ ਚਾਈਦੈ ਭੂਰੂਫ। ਮਤਲਬ ਨਾ ਮੈਂ ਕਿਆ ਪਾਣੀ ਤਾਂ ਬਿਲ ਬੇਨਾ ਬਿਨਾਂ ਤੋ ਰਿਆ ਨੀ ਜਾਂਦਾ।
ਸਹੀ ਗੱਲ ਏ ਭਾਜੀ। ਹੋਰ ਸੁਣਾਓ ਭਾਜੀ?
ਚਲੋ ਵਧੀਆ ਵਧੀਆ, ਹੋਰ ਮੈਂ ਸੁਣਿਆ ਤੁਸੀਂ ਚੰਡੀ ਓਥੇ ਚੱਲੇ ਓ ਅਕਤੂਬਰ ਨੂੰ ਅੰਮ੍ਰਿਤਸਰ।
ਹਾਂਜੀ ਹਾਂਜੀ ਭਾਜੀ, ਆਪਾਂ ਓਥੇ ਅਕਤੂਬਰ ਨੂੰ ਅੰਬਰਸਰ ਚੱਲੇ ਆਂ। ਓ ਗੁਰਪੁਰਬ ਹੈਗੈ ਨਾ।
ਹੈਂ, ਅੱਛਾ-ਅੱਛਾ ਠੀਕ।
ਤਾਂ ਲੜ ਕੇ ਭਾਜੀ,
ਅਛੱ-ਅਛਾ।
ਉੱਥੇ ਬੜਾ ਸੋਹਣਾ ਮਨਾਇਆ ਜਾਂਦਾ ਨਾ ਗੁਰੂ ਰਾਮਦਾਸ ਜੀ ਦਾ ਫੁੱਲ- ਫੁੱਲਾ ਮਤਲਬ ਸੇਵਾ- ਸੂਵਾ ਬੜੀ, ਛਡੀ ਉੱਥੇ ਮੈਂ ਕਿਹਾ ਇੱਕ ਵਾਰ ਮੱਥਾ ਟੇਕ ਕੇ ਜ਼ਰੂਰ ਆਣਾ ਚਾਹੀਦਾ ਸਾਨੂੰ ਵੀ।
ਹਾਂ ਉਹ ਤੇ ਐ, ਸਹੀ ਗੱਲ ਐ। ਜਾਣਾ ਚਾਹੀਦਾ, ਨਾਲੇ ਗੁਪੂਰਬ ਹੈਗਾ ਅਕਟੂਬਰ ਨੂੰ ਸਜਾਵਟ ਵੀ ਬਥੇਰੀ ਵਧੀਆ ਹੂੰਦੀ ਏ। ਸੰਗਤ ਵੀ ਬੜੀ ਹੁੰਦੀ ਐ, ਹੂੰ।
ਹੋਰ ਸੁਣਾੳ ਭਾਜੀ ਨਵੀ ਤਾਜੀ?
ਬਸ ਵਧੀਆ- ਵਧੀਆ ਤੁਸੀਂ ਦੱਸੋ ਹਾਂਜੀ- ਹਾਂਜੀ ਸਭ ਵਧੀਆ। ਤੁਹਾਡਾ ਤੁਸੀਂ ਦੱਸੋ ਕਿਵੇਂ ਚੱਲਰੀ ਤੁਹਾਡੀ ਫੈਕਟਰੀ?
ਚੱਲ ਰਿਹਾ ਭਾਜੀ ਆਪਣਾ ਸਟੀਲ ਵਗੈਰਾ ਦਾ ਕੰਮ ਸਹੀ ਚੱਲ ਰਿਹਾ। ਹਾਂਜੀ ਡਿਨਰ ਸੈੱਟ ਲੋਂਚ ਕੀਤੇ ਜੀ ਨਵੇਂ। ਹਾਂਜੀ- ਹਾਂਜੀ।
ਤੇ ਤੁਸੀਂ ਲੇਜ਼ਰ ਵੀ ਕਰਦੇ ਹੋ?
ਹਾਂਜੀ- ਹਾਂਜੀ ਭਾਜੀ ਉੱਪਰ ਆਪਾਂ ਲੇਜ਼ਰ ਵੀ ਕਰ ਦਿੰਦੇ ਹਾਂ।
ਅੱਛਾ- ਅੱਛਾ ਕੋਈ ਵੀ ਡਿਜ਼ਾਇਨ?
ਹਾਂਜੀ- ਹਾਂਜੀ ਭਾਜੀ ਕੋਈ ਵੀ।
ਠੀਕ ਐ- ਠੀਕ ਐ।
ਹਾਂਜੀ ਭਾਜੀ।
ਹੋਰ ਬੱਚੇ ਕੀ ਕਰ ਰਹੇ?
ਬਸ ਭਾਜੀ ਠੀਕ ਹੈਗੇ ਨੇ ਬੱਚੇ ਬੈਡਮਿੰਟਨ ਵਗੈਰਾ ਖੇਲਦੇ ਪਏ ਨੇ ਬਾਹਰ।
ਅੱਛਾ- ਅੱਛਾ ਠੀਕ ਐ- ਠੀਕ ਐ ਚਲੋ ਵਧੀਆ।
ਥੋੜੀ ਹਵਾ ਵਧੀਆ ਚਲ ਰਹੀ ਸੀ ਨਾ ਅੱਜ ਮੌਸਮ ਸਹੀ ਸੀ।
ਹਾਂ ਬਾਰਿਸ਼ ਹੋਈ ਸੀ ਅੱਜ ਤੇ ਮੌਸਮ ਠੰਡਾ ਹੋਇਆ ਸੀ। ਅੱਛਾ।
ਓ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਬੱਚੇ ਫੋਨਾ ਚ ਲੱਗੇ ਰਹਿੰਦੇ ਨੇ ਚੌਵੀ- ਚੌਵੀ ਘੰਟੇ।
ਠੀਕ ਹਾਂ ਉਹ ਤਾਂ ਹੈ ਸਹੀ ਗੱਲ ਇਹ ਕਿੱਥੇ ਮੇਰਾ ਮੁੰਡਾ ਆਪ ਲੱਗਾ ਰਹਿੰਦਾ ਫੋਨ ਚ।
ਹਾਂਜੀ ਭਾਜੀ ਬਸ ੳਹੀੳ ਗਲਤ ਗੱਲ ਐ ਬੜੀ ਜ਼ਿਅਦਾ ਆਪਣਾ ਕੀ ਕਹਿੰਦੇ ਨੇ ਫੋਨ ਮਤਲਬ ਮਤਲਬ ਸਹੀ ਐ ਇਹ ਚੀਜ਼ ਮਤਲਬ ਕਾਫ਼ੀ ਕੁੱਛ ਸਿੱਖਣ ਨੂੰ ਮਿਲਦਾ ਪਰ ਲਿਮਿਟ ਵਿੱਚ ਅਗਰ ਚਲਾਈ ਐ।
ਹਾਂ- ਹਾਂ ਸਹੀ ਗੱਲ ਐ ਨਈ ਤੇ ਬਾਹਰ ਖੇਲਣ ਈ ਨੀ ਜਾਂਦੇ। ਪਹਿਲੇ ਜਾਂਦੇ ਸੀ- ਪਹਿਲੇ ਜਾਂਦੇ ਸੀ। ਬੈਟ ਬੋਲ ਖੇਲਣ ਵਗੈਰਾ।
ਹਾਂਜੀ- ਹਾਂਜੀ ਭਾਜੀ ਬੈਡਮਿੰਟਨ ਖੇਲਣ ਵਗੈਰਾ ਜਾਂਦੇ ਸੀ ਬੈਟਬੋਲ, ਵੋਲੀ ਬੋਲ ਸਾਰੇ ਦੋਸਤ ਵੀ ਇਕੱਠੇ ਹੋ ਜਾਂਦੇ ਗੱਲਾਂ ਬਾਤਾਂ ਵੀ ਹੋ ਜਾਂਦੀ। ਕੀ ਕਹਿੰਦੇ ਆਪਣਾ ਐਕਟੀਵਿਟੀ ਵੀ ਹੋ ਜਾਂਦੀ ਫਿਜ਼ੀਕਲ।
ਹਾਂ ਫਿਜ਼ੀਕਲ ਵੀ ਮਤਲਬ ਫਿੱਟ ਵੀ ਰਹਿੰਦੇ ਸੀ।
ਹਾਂਜੀ- ਹਾਂਜੀ ਉਹੀ ਅੱਜ ਕੱਲ ਦੇ ਬੱਚੇ ਦੇਖਲੋ ਹੁਨ ਤੋਂ ਹੀ ਦਰਦਾਂ।
ਹਾਂ। ਉਹੀ ਤਾਂ
ਉਤੋਂ ਬਾਹਰ ਦਾ ਖਾਈ ਜਾਣਾ ਗੰਦ ਬੰਦ ਭਾਜੀ ਜੰਕ ਫੂਡ ਆ। ਚਲੋ ਇੱਕ ਅੱਧੀ ਵਾਰ ਚੱਲਦਾ ਹ- ਹਫ਼ਤੇ ਦੋ ਹਫ਼ਤੇ ਚ ਪਰ ਰੋਜ਼- ਰੋਜ਼ ਭਾਜੀ ਬੋਤ ਜ਼ਾਦਾ ਗਲਤ ਗੱਲ ਆ।
ਹੂੰ -ਹੂੰ ਸਹੀ ਗੱਲ ਐ।
ਐ ਹੁਣ ਨਵੀਂ ਆਦਤ ਲਾ ਲਈ ਇਹਨਾਂ ਨੇ ਪੂਲ ਖੇਲਣ ਜਾਣਾ। ਹਾਂਜੀ
ਹਾਂ- ਹਾਂ ਜੀ ਅੱਛਾ -ਅੱਛਾ ਉਹ ਤੇ ਕਦੀ ਕਦਾਰ ਜਾਂਦਾ ਹੈ
ਭਾਜੀ, ਇਹ ਲੱਤ ਲੱਗ ਜਾਏ ਤੇ ਫੇਰ ਖਰਾਬ ਵੀ ਹੈਏ, ਇੱਕ ਹਿਸਾਬ ਦਾ।
ਅੱਛਾ- ਅੱਛਾ ਹਾਂ, ਉਹ ਤੇ ਹੈ ਸਹੀ ਗੱਲ ਏ, ਪੈਸੇ ਵੀ ਵੇਸਟ ਹੈ।
ਸੀ ਅੱਸੀ, ਨੱਬੇ -ਨੱਬੇ, ਸੌ -ਸੌ ਰੁਪਏ ਦੇਂਦੇ
ਹਾਂ ਸਹੀ ਗੱਲ ਹੈ, ਬਿਲਕੁਲ ਬਿਲਕੁਲ
ਕੀ ਫਾਇਦਾ ਇਸ ਚੀਜ਼ ਦਾ?
ਸਹੀ ਗੱਲ ਹੈ। ਹਮਰੇ ਮੁੰਡੇ ਵੀ ਜਾਂਦੇ ਨੇ
ਅਹ ਆਪਣਾ ਕੀ ਕਹਿੰਦੇ ਨੇ, ਇੱਕ ਮੇਰਾ ਹੈਗਾ, ਉਹਨ ਵਿੱਚ ਰੋਜ਼ ਜਾਂਦਾ ਭਾਜੀ ਉਹ
ਹਾਂਜੀ
ਜਗਾ, ਰੋਜ਼ ਜਾਂਦਾ ਤੇ ਭਾਜੀ ਕੀ ਫਾਇਦਾ ਕੋਈ ਵੀ ਹੁੰਦਾ, ਭਾਜੀ ਇਹ ਵਧੀਆ ਚੀਜ਼ ਦਾ
ਹਾਂ, ਉਹੀ ਤਾਂ ਸਹੀ ਗੱਲ ਜਾਣਾ ਤੇ ਕਦੀ ਕਿਤਾ ਜਾਓ, ਇੰਜੋਏ ਕਰਨ ਲਈ।
ਹਾਂਜੀ, ਸਹੀ ਗੱਲ ਹੈ ਭਾਜੀ।
ਰੋਜ਼- ਰੋਜ਼ ਦਾ ਮਤਲਬ
ਲਿਮਿਟ ਚ ਮਤਲਬ ਕੋਈ ਚੀਜ਼ ਕੀਤੀ ਹੋਏ ਨਾ, ਉਹ ਸਹੀ ਰਹਿੰਦੀ ਹੈ।
ਹਾਂ, ਇਹ ਤਾਂ ਫੇਿਰ ਹੋ ਜਾਂਦਾ। ਹਾਂ, ਸਹੀ ਗੱਲ ਉਹ ਨਾ, ਫੇਿਰ ਉਹ ਵੀ ਹੋ ਜਾਂਦਾ ਵੀ ਬੰਦਾ, ਇੱਕ ਚੀਜ਼ ਦਾ ਬੋਰ ਹੋ ਜਾਂਦਾ।
ਹਾਂਜੀ -ਹਾਂਜੀ ਭਾਜੀ, ਹੋਰ ਸੁਣਾੋ ਭਾਜੀੀ ਤੁਸੀਂ ਕੀ ਖਾਧਾ।
ਕੁਛ ਨੀ, ਰੋਟੀ ਉਹ ਖਾਧੀ ਸੀ, ਮਾਣੀ ਖਾਧੀ ਸੀ।
ਅੱਛਾ -ਅੱਛਾ ਚਲੋ, ਵਧੀਆ- ਵਧੀਆ
ਹਾਂਜੀ -ਹਾਂਜੀ ਥੋੜਾ ਲਾਈਟ ਕੀਤਾ ਸੀ, ਡਿਨਰ ਅੱਜ
ਅੱਛਾ - ਅੱਛਾ -ਅੱਛਾ ਚਲੋ ਵਧੀਆ ਗੱਲ, ਵਧੀਆ ਗੱਲ, ਮੈਂ, ਆਪ ਹੁਣੇ ਕੋਲਡ ਕਫੀ ਬਣਾਉਣ ਲੱਗਾ ਹੀ।
ਅੱਛਾ -ਅੱਛਾ
ਹਾਂਜੀ- ਹਾਂਜੀ
ਹਾਂ, ਚਲੋ ਵਧੀਆ- ਵਧੀਆ ਮੈਂ, ਵੀ ਹੁਣ ਕੈਪ ਚੀਨੋ ਪੀ ਪ ਕਾਫੀ ਪੀ ਕੇ ਹਟਿਆ।
ਅੱਛਾ -ਅੱਛਾ ਚਲੋ, ਵਧੀਆ ਭੱਲੇ ਭ ਬਹੁੀ ਮੈਂਦੇ ਮਤਲਬ ਰੈਸਟੋਰੈਂਟ ਸਟਲ ਬਣਾਦਾ, ਪੂਰੀ ਘਰ ਹੀ ਬਣਾ ਲੈਂਦਾ ਮਤਲਬ
ਅੱਛਾ- ਅੱਛਾ ਨਹੀਂ ਮੈਂ ਵੀ ਘਰ ਹੀ ਬਣਾਈ ਸੀ, ਸ਼ੈੱਫ ਵਗੈਰਾ, ਲੱਗੇ ਨੇ ਸਾਡੇ
ਅੱਛਾ, ਨਹੀਂ -ਨਹੀਂ ਮੈਂ ਆਪੇ ਬਣਾਉਦਾ, ਮਤਲਬ ਕੀ ਕਹਿੰਦੇ ਨੇ, ਮੈਂ ਬੂਰੀ ਬਾਹਰ ਦੇ ਸਟਾਈਲ ਲਈ ਬਣਾਉਦਾ।
ਅੱਛਾ -ਅੱਛਾ ਉਹ ਤਾਂ ਵਧੀਆ ਨਹੀਂ ਹਾਂਜੀ -ਹਾਂਜੀ ਦੱਸੋ।
ਜਵੇ, ਆਪਣਾ ਇੱਕ ਚਮਚ ਮੈਂ ਪਾ ਲਈ, ਕੋਲਡ ਮਤਲਬੈ ਨੈਸ ਕੈਫੇ ਦੀ ਗੋਲਡ ਕਫੀ ਗੋਲਡ
ਅੱਛਾ -ਅੱਛਾ
ਹਾਂਜੀ, ਤੇ ਉੱਤੋਂ ਇੱਕ ਚਮਚ ਪਾ ਲਈਿ, ਮੈਂ ਚੀਨੀ ਤੇ ਹਲਕਾ ਜ ਪਾਰਾਵਾਂ ਬਿਲਕੁਲ ਪਾਣੀ। ਤੇ ਉਹਦੇ ਵਿੱਚ ਮੈਂ ਫਰੋਤੇ ਹੁੰਦਾ ਨਾ, ਭਾਜੀ ਜਿਹੜਾ ਮਿਲਕ ਫਰੋਤਾ
ਹਾਂ ਹਾਂ
ਹਾਂ, ਉਹਦੇ ਨਾਲ ਮਨੂੰ ਚੰਗੀ ਤਰ੍ਹਾਂ ਬੀਟ ਕਰ ਲੈਂਦਾ।
ਠੀਕ ਏ, ਠੀਕ ਏ
ਓਹ ਝੱਗ ਬਣ ਜਾਂਦੀ ਉਹਦੇ ਵਿੱਚ ਦੁੱਧ ਪਾ ਕੇ ਇੱਕ ਵਾਰੀ ਕੀ ਕੇਂਦੇ ਨੇ ਫਿਰ ਤੇ ਤੁਸੀ ਆਪਣਾ ਉਹ ਕਰ ਲੈਂਨਾ ਬੀਟ।
ਅੱਛਾ- ਅੱਛਾ, ਚਲੋ ਵਧੀਆ- ਵਧੀਆ
ਜੀ ਪਾਜੀ ਬਿਲਕੁਲ ਬਰ ਜ ਮਤਲਬ ਕਰੀਮੀ ਲਵਰ ਨ ਲਵਰਗੀ ਬੰਦੇ ਐ।
ਅੱਛਾ- ਅੱਛਾ- ਸੋਰੀ
ਹਾਂਜੀ ਪਾਜੀ।
ਨਈ ਸਾਡੇ ਏਥੇ ਤੇ ਸ਼ੈੱਫ ਲੱਗੇੇ ਨੇ ਓਹ ਬਣਾ ਦਿੰਦੇ ਨੇ ਹਮ ਫਾਈਵ ਸਟਾਰ ਦੇ ਸ਼ੈਫ ਲੱਗੇ ਨੇ ਸਾਡੇ।
ਬੋਤ ਵਦੀਆ ਗੱਲ ਵੇ, ਬੋਤ ਵਦੀਆ ਗੱਲ ਏ ਪਾਜੀ।
ਸਾਡੇ ਉਹ ਕੌਫੀ ਬਣਾ ਲਦੇ ਰੋਟੀ ਰੁੱਟੀ ਉਹੀ ਬਣਾ ਦਿੰਦੇ ਨੇ
ਅੱਛਾ ਅੱਛਾ ਚਲੋ ਨਾਈਸ ਗੱਲ ਏ ਭਾਜੀ ਬੜੀ।
ਹਮ
ਹੋਰ ਸੁਨਾਓ ਭਾਜੀ ਆਪਣਾ ਬੱਚੇ- ਬੱਚੇ ਠੀਕ ਨੇ?
ਹਾਂਜੀ- ਹਾਂਜੀ ਵਧੀਆ ਵਧੀਆ ਹੋਰ ਕੀ-ਕੀ ਕਰਦਾ ਤੁਹਾਡੇ ਬੱਚਿਆਂ ਨੇ
ਪਾਜੀ ਇੱਕ ਸੀ-ਏ ਕਰਦਾ ਵਾ ਇੱਕ ਬੀ-ਟੈਕ ਕਰਦਾ ਵਾ।
ਅੱਛਾ-ਅੱਛਾ ਮੇਰਾ ਵੀ ਬੋ, ਬਾਰ ਜਾਣਾ ਅ ਨੋਂਨ ਮੈਡੀਕਲ ਕਰ ਰਯਾ ਵਾਂ।
ਅੱਛਾ-ਅੱਛਾ ਬੋਤ ਵਦੀਆਂ ਗੱਲ ਐ ਪਾਜੀ ਓ ਬੀ- ਟੈਕ ਦੀ ਲਾਈਨ ਚ। ਕੋਈ ਆਪਨਾ ਕੀ ਕਹਿੰਦੇ ਲੋੜ ਵਗੈਰਾ ਪਈ ਹੋਵੇ ਮੈਨੂੰ ਦੱਸਨਾ।
ਹਾਂਜੀ
ਨਾ ਕੋਈ ਜ਼ਰੂਰਤ ਵਗੈਰਾ ਹੋਈ ਐ।
ਕੋਈ ਨਈ ਕੋਈ ਨਈ ਜ਼ਰੂਰ-ਜ਼ਰੂਰ ਬ ਬੁਲਾਨਾ ਪੇਂਦਾ ਬੁਲਾਨਾ ਇ ਪੈਣਾ ਵੇ
ਅੱਛਾ-ਅੱਛਾ ਵਾਂ ਭਾਜੀ ਪਾ ਦੋ ਵਦੀਆਂ ਕੋਲੇਜ਼ ਬਡਾ
ਹਮ, ਅੱਛਾ ਕੋਈ ਨੀ ਉਦੇ ਵੀ ਓਦੇ ਸ਼ਹਰ ਵੇ
ਕਿਆਰ, ਹੈਗਾ ਭੱਟਾ ਬਟਾ ਕਰਕੇ।
ਅੱਛਾ-ਅੱਛਾ ਠੀਕ ਐ ਠੀਕ।
ਹਾਂਜੀ ਓਦੇ ਮੁੰਡੇ ਨੇ ਵੀ ਓਥੇ ਈ ਜਾਨਾ
ਅੱਛਾ-ਅੱਛਾ।
ਹਾਂਜੀ, ਬੰਟੇ ਦਾ ਮੁੰਡਾ ਹੈਗਾ ਓਨੇ ਵੀ ਉਥੇ ਜਾਣਾ।
ਅੱਛਾ-ਅੱਛਾ।
ਹਾਂਜੀ-ਹਾਜੀ।
ਚਲੋ ਵਦੀਆਂ-ਵਦੀਆਂ।
ਹੋਰ ਸੁਨਾਓ ਪਾਜੀ, ਤੁਸੀ ਦੱਸੋ ਆਪਨੀਆ ਗੱਲਬਾਤ ਨਵੀਂ ਤਾਜੀ। ਮੈਨੂੰ ਪਤਾ ਲੱਗਿਆ ਤੁਸੀ ਕੀ ਕੈਂਦੇ ਨੇ, ਦਿੱਲੀ ਚੱਲੇ ਓ।
ਹਾਂਜੀ ਓਹ ਨਾ ਦਾ ਸਮਾਨ ਲੈ ਕੇ ਆਣਾ ਸੀ ਓਦਾ ਟੀ-ਸ਼ਰਟ ਵਗੈਰਾ ਦਾ ਨਾ ਪ੍ਰਿੰਟ ਇੰਕ ਵਗੈਰਾ, ਹਾਂ। ਹਾਂਜੀ-ਹਾਂਜੀ, ਹਾਂਜੀ-ਹਾਂਜੀ ਵਦੀਆਂ ਚੱਲ ਰੇਹਾ ਇਕ ਦਮ ਵਦੀਆਂ।
ਚਲੋ ਵਦੀਆਂ ਗੱਲ ਐ ਪਾਜੀ ਬੋਤ।
ਹੂੰ।
ਔਰ ਕਿੰਨੇ ਰੁਪਏ ਦਾ ਸਮਾਨ ਆ ਗਿਆ ਪਾਜੀ, ਹਾਂਜੀ-ਹਾਂਜੀ ਪਾਜੀ ਜ਼ਰੂਰ ਆਵਾਂਗਾ
ਕੋਈ ਨਈ ਕੋਈ, ਸਮਾਨ ਪੈ ਗਿਆ ਡੇਢ ਲੱਖ।
ਅੱਛਾ-ਅੱਛਾ ਤੇ ਪੂਰੇ ਹੋ ਗਏ ਪਾਜੀ ਪੈਹੇ
ਹਾਂ- ਹਾਂ ਹੋ ਗਯਾ ਇਕਦਮ।
ਚਲੋ ਵਦੀਆਂ ਗੱਲ ਐ ਪਾਜੀ ਸਈ ਗੱਲ ਐ।
ਹਾਂ, ਕੋਈ ਨੀ ਕੋਈ ਨਾ ਆਨਾ ਤੁਸੀ ਲਗਾਨਾ ਚੱਕਰ ਤਾਨੂ ਦੱਸ ਦਾਂਗੇ।
ਹਾਂਜੀ ਹਾਂਜੀ ਭਾਜੀ। ਜਰੂਰ ਮੈਂ ਆਵਾਂਗਾ ਜਲਦੀ ਆਵਾਂਗਾ, ਮੇਰਾ ਬਨਦਾ ਪੇਆ ਸੀ ਅਪਨਾ ਕੀ ਕੇਂਦੇ ਨੇ ਚੰਡੀਗੜ੍ਹ ਦਾ। ਤੇ ਮੈਂ
ਅੱਛ ਅੱਛਾ, ਕੋਈ ਨੀ ਕੋਈ ਨੀ ਜਰੂਰ-ਜਰੂਰ। ਹੂੰ। ਓਨੂੰ ਵੀ ਲੇਆਣਾ, ਅਪਣੇ ਦੋਸਤ ਨੂੰ ਓ ਜੇੜਾ ਤੁਸੀ ਕੈਰੇ ਨਾ
ਹਾਂਜੀ ਹਾਂਜੀ। ਕੋਈ ਨੀ ਜੀ ਜਰੂਰ ਜਰੂਰ ਲੈ ਕੇ ਆਂਗਾ। ਓਦੇ ਨਾਲ ਈ ਬਨਦਾ ਪਵਾ ਵੈਸੇ ਤੇ ਚੱਕਰ ਮੇਰਾ। ਹਾਂਜੀ। ਓਦਾ ਕੰਮ ਵਗੈਰਾ ਹੈਗਾ ਹੀ ਨਾ।
ਅੱਛਾ- ਅੱਛਾ।
ਹਾਂਜੀ। ਤਾਂ ਕਰਕੇ।
ਠੀਕ ਐ ਠੀਕ ਐ। ਚਲੋ ਵਦੀਐ ਵਦੀਐ।
ਚਲੋ ਭਾਜੀ ਠੀਕ ਏ ਫੇਰ ਚੰਗਾ, ਠੀਕ ਐ ਬਈ।